ਹਾਂਜੀ, ਸਸਰੀਆ ਕਾਲ ਜੀ।
ਸ਼ਸ਼ਰੀ ਕਾਲ ਹੋਰ ਕੀ ਹਾਲ ਚਾਲ ਨੇ?
ਹਾਂਜੀ-ਹਾਂਜੀ, ਵਧੀਆ-ਵਧੀਆ ਤੁਸੀਂ ਦੱਸੋ?
ਬਸ ਜੀ ਵਧੀਆ ਹੋਰ ਤੁਸੀਂ ਸੁਣਾਓ ਕੀ ਕਰ ਰਏ ਸੀ?
ਬਸ ਡਿਊਟੀ ਤੇ ਸੀ ਲੰਚ ਟਾਈਮ ਇੰਜੋਏ ਕਰ ਰੇ ਆ।
ਓ ਓਕੇ, ਓਕੇ ਵਧੀਆ-ਵਧੀਆ
ਸਾਡਾ ਲੰਚ ਟਾਈਮ ਅ ਬਸ ਅਸੀਂ ਤਾਂ ਪਤਾ ਨੀ ਕੀ ਕੀ ਖਾਂਦੇ ਰੈਂਦੇ ਆ ਸਾਨੂੰ ਨੀ ਪਤਾ।
ਅੱਛਾ ਬਾਰ ਦਾ।
ਨਈਂ ਬਾਰ ਦਾ ਨੀ ਖਾਇਆ ਤਾਂ ਅਪਣਾ ਘਰ ਦੇ ਈ ਸੀ, ਮਤਲਬ ਖਾਏ ਸੀ ਕੜੀ-ਚਾਵਲ ਖਾਏ ਸੀ, ਸਲਾਦ ਵੀ ਖਾਇਆ ਸੀ ਤੇ ਅੱਜ ਖੀਰ ਬਣੀ ਸੀ, ਖੀਰ ਵੀ ਖਾਈ ਤੇ ਵੇਸਣ ਦੇ ਲੱਡੂ ਵੀ ਖਾਏ ਸੀ ਹਾ। ਘਰ ਦਾ ਖਾਇਆ ਬਾਰ ਦਾ ਨੀ ਕੁਛ ਖਾਇਆ। ਅਜੇ ਬਾਰ ਦਾ ਤਾਂ ਬੋਤ ਅਵੋਇਡ
ਹਾਂ ਘਰ ਦਾ ਹੀ ਖਾਣਾ ਚਾਈਦਾ ਹੈਲਦੀ ਫੂਡ ਈ ਖਾਣਾ ਚਾਈਦਾ ਜੀਦੇ ਨਾਲ ਨਿਊਟ੍ਰੀਸ਼ਨਸ ਮਿਲਦੇ ਨੇ ਤੁਆਨੂੰ। ਘਰ ਦੀ ਚੀਜ਼ ਹਾਈਜੀਨਿਕ ਔਰ ਸੇਫ ਤਰੀਕੇ ਨਾਲ ਬਣਾਈ ਜਾਂਦੀ ਐ ਨਾ ਤੇ ਉਹ ਅੱਛੀ ਹੁੰਦੀ ਐ ਹੈਂਡਮੇਡ। ਹਾਂ ਘਰ ਦੀ ਚੀਜ਼ ਖਾਣੀ ਚਾਈਦੀ ਐ ਨਾਲੇ ਇਮਿਊਨਿਟੀ ਵੀ ਸਟਰੋਂਗ ਬਣਦੀ ਆ। ਹੁੰਦੀ ਰੈਂਦੀ ਐੱ। ਬਾਰ ਦਾ ਖਾ ਕੇ ਤੇ ਬਸ ਬਿਮਾਰੀਆਂ ਈ ਨੇ।
ਔਰ ਤੇ ਦੂਜੀ ਗੱਲ ਪਤਾ ਕੀ ਹੁੰਦਾ ਐ ਏ ਵੀ ਐ ਨਾ ਕਿ ਸਾਨੂੰ ਪਤਾ ਵੀ ਨ ਓ ਕੇੜਾ ਓਇਲ ਯੂਜ ਕਰ ਰੇ ਆ ਕੇੜਾ ਤੇਲ ਓ ਯੂਜ ਕਰਦੇ ਆ ਸਾਨੂੰ ਵੀ ਨਈ ਪਤਾ ਹੁੰਦਾ।
ਨੋ ਕੀ ਬੰਦਾ ਮਤਲਬ ਓ ਤੇ ਅੱਛਾ ਓਇਲ ਯੂਜ ਕਰਦੇ ਈ ਨੀ ਹੈਗੇ ਬਾਰ
ਉਹੀ ਤਾਂ ਗੱਲ ਐ।
ਬੋਤ ਗੰ ਦਾ ਓਇਲ ਯੂਜ ਕਰਦੇ ਨੇ ਔਰ ਬਾਰ ਬਾਰ ਸੇਮ ਓਇਲ ਯੂਜ ਕਰਦੇ ਨੇ।
ਓਹੀ ਤਾਂ ਹੈ ਫੇਰ ਅਸੀਂ ਤਾਂ ਬਾਰ ਦੀ ਚੀਜ਼ ਚ ਘੱਟ ਈ ਓ ਕਰਦੇ ਅਵੋਇਡ ਈ ਕਰਦੇ ਵੈਸੇ ਤਾਂ ਅਸੀਂ ਘਰ ਚ ਠੀਕ ਆ
ਬੱਚੇ ਅੱਜ ਕੱਲ ਬੱਚੇ ਪਸੰਦ ਕਰਦੇ ਆ ਨਾ ਬਾਰ ਦਾ ਖਾਣਾ ਓ ਨਾਂ ਨੂੰ ਤੇ ਕਿ ਤਿੰਨੋ ਟਾਈਮ ਸਾਨੂੰ ਬਾਰ ਦੀ ਚੀਜ਼ਾਂ ਬਣਾ ਦੋ ਜਾਂ ਮੰਗਵਾ ਦੋ ਬਸ ਓਨਾਂ ਨੂੰ ਪਤਾ ਨੀ ਕੀ-ਕੀ ਖਾਣਾ ਏ ਬਾਰ ਦਾ ਇੰਨੀ ਏਨਾ ਫੈਟ ਹੁੰਦਾ ਐ ਬਾਦ ਚ ਚੀਜ਼ਾਂ ਚ ਇੰਨਾ ਸ਼ੂਗਰ, ਏਨਾ ਸਾਲਟ ਨਿਊਟ੍ਰਿਸ਼ਨ ਵੈਲਊ ਤਾਂ ਉਨਾਂ ਵਿੱਚ ਹੁੰਦੀ ਨਈ ਏ। ਮੋਟਾਪਾ ਵਾਲਾ ਆਂਦਾ ਐ ਫਾਸਟ ਫੂਡ ਖਾ ਕੇ ਬਾਰ ਤੇ ਚੀਜ਼ਾਂ ਖਾ ਕੇ ਬਿਮਾਰੀਆਂ ਅਲੱਗ ਲੱਗਣ ਦੀ ਹੋਏ ਡਾਇਬਟੀਜ਼ ਤੇ ਤਾਨੂੰ ਪਤਾ ਈ ਐ ਅੱਜ ਕੱਲ ਕਿੰਨੀ ਜ਼ਿਆਦਾ ਹੋ ਰੀ ਐ ਛੋਟੇ ਬੱਚਿਆਂ ਨੂੰ ਈ ਸਟਾਰਟ ਹੋ ਰੀ ਐ।
ਓ ਤਾਂ ਹੈ ਈ ਫਿਰ।
ਹਾਂਜੀ
ਆ ਹਰ ਕਿ ਕੋਈ ਵੀ ਕੇੜਾ ਵੀ ਬੱਚਾ ਹੋਵੇ ਚਾਹੇ ਉਹ ਛੋਟਾ ਹੋ ਵੱਡਾ ਹੋਵੇ ਜੇਹੜਾ ਵੀ ਹੋ ਸਾਰਿਆ ਦਾ ਸਟੱਮਕ ਨਾ ਅਲਗ ਹੁੰਦਾਂ ਹੈ। ਇੱਕ ਜਿਹਾ ਸਟੱਮਕ ਨੀ ਹੁੰਦਾ ਕਿਸੇ ਦਾ। ਕਿਸੇ ਦਾ ਸਟੱਮਕ ਐਵੇਂ ਉਨੂੰ ਸਾਰਾ ਕੁਛ
ਪਚ ਜਾਂਦਾ ਸਹੀ ਗੱਲ ਹੈ ਉਹੀ ਨਾਂ ਕਈਆਂ-ਕਈਆਂ ਦਾ ਹੁੰਦਾਂ ਏ, ਡਾਇਜਸਟਿਵ ਸਿਸਟਮ ਨਾ ਅੱਛਾ ਹੁੰਦਾਂ ਐ।
ਤੇ ਉਹ ਹੋਸਪਿਟਲ ਐਡਮਿਟ ਹੋ ਗਿਆ, ਤੇ ਹੋ ਗਿਆ ਤੇ ਉਹ ਗਿਆ ਕਿਸੇ ਨੂੰ ਨਹੀਂ ਸੂਟ ਹੁੰਦਾਂ ਉਹ।
ਹਾਂ। ਇਹ ਤਾਂ ਠੀਕ ਕਹਿ ਰਹੇ ਹੋ ਤੁਸੀਂ, ਡਾਇਜਸਟਿਵ ਸਿਸਟਮ ਸਭ ਦਾ ਸੇਮ ਨਹੀਂ ਹੁੰਦਾ ਸਭ ਕਿਸੇ ਦਾ ਸਟਰੋਂਗ ਹੁੰਦਾਂ ਹੈ, ਕਿਸੇ ਦਾ ਵੀਕ ਹੁੰਦਾਂ ਹੈ। ਕਿਸੇ ਨੂੰ ਜੋ ਮਰਜੀ ਖਵਾ ਲਓ, ਉਹਨੂੰ ਪਚ ਜਾਏਗਾ ਜਿਵੇਂ ਮਰਜ਼ੀ ਜਿਸ ਟਾਈਮ ਮਰਜ਼ੀ ਉਹਨੂੰ ਪਾਚ ਜਾਏਗਾ ਉਹਨੂੰ ਕੁਛ ਨੀ ਹੋਏਗਾ। ਐਵੇਂ ਤਾਂ ਹੁੰਦਾਂ ਏ ਬਾਹਰ ਤਾਂ ਖਾਂਦੇ ਨਾਲ਼ ਹੀ ਉਨ੍ਹਾਂ ਦੇ ਦਰਦਾਂ ਸ਼ੁਰੂ ਹੋ ਜਾਂਦੀਆਂ ਏ। ਬਸ ਨਾਲ ਹੀ ਬਿਮਾਰੀ ਹੋ ਜਾਂਦੀ।
ਹਾਂ ਉਹੀ ਤਾਂ ਗੱਲ ਹੈ, ਤੇ ਦੂਜੀ ਗੱਲ ਪਤਾ ਕੀ ਹੁੰਦੀ ਹੈ ਇਹ ਵੀ ਹੈ ਦੇਖੋ ਹੁਣ ਸਾਨੂੰ ਨੀ ਪਤਾ ਕਿ ਫਾਸਟ ਫੂਡ ਚ ਕੀ ਹੈ ਕੀ ਨਹੀਂ ਹੈ ਕਿ ਕਿਸ
ਔਰ ਕਿੰਨੇ ਟਾਈਮ ਤੋਂ ਔਰ ਕਿੰਨੇ ਟਾਈਮ ਤੋਂ ਉ ਪੈਕਡ ਹੈ।
ਕਿੰਨਾਂ ਹਾਂ ਕਿੰਨੇ ਟਾਈਮ ਤੋਂ ਪੈਕਡ ਐ ਹੁਣ ਸਾਨੂੰ ਨੀ ਪਤਾ ਚਾਏ ਉ ਐਕਸਪਾਇਰੀ ਵੀ ਹੋ ਜਾਂਦੇ ਆ। ਉਹਦੇ ਡੇਟ ਚੇਂਜ ਕਰਦੇ ਆ ਨਹੀਂ ਕਰਦੇ ਆ ਸਾਨੂੰ ਨੀ ਕੁੱਛ ਪਤਾ।
ਔਰ ਹੈਲਦੀ ਤਾਂ ਓ ਹੈ ਹੀ ਨਹੀਂ ਫ ਫਾਸਟ ਫੂਡ ਹੈ ਜਿਹੜਾ ਉਹ ਹੈਲਦੀ ਤਾਂ ਹੁੰਦਾ ਹੀ ਨਹੀਂ ਹੈ ਦੇਖੋ
ਹੈਲਦੀ ਤਾਂ ਇਹ ਤਾਂ ਨਾਮ ਦੇਖ ਨਾਮ ਨਹੀਂ ਹੈਲਦੀ ਦਾ ਹੈਲਦੀ ਹ ਕੁਛ ਨੀਂ ਹੈ। ਬਸ ਨਾਮ ਰੱਖਦੇ ਨੇ ਨ ਫਰੈਸ਼ ਆ ਬਟ ਫਰੈਸ਼ ਨੀਂ ਹੁੰਦਾ ਉਹ। ਆਪਣਾ ਸਮਾਨ ਸੇਲ ਕਰਨਾ ਤੇ ਉਹ ਤਾਂ ਕੁਛ ਵੀ ਬੋਲਦਾ ਕਿ ਹਾਂ ਹੁਣ ਸਾਨੂੰ ਨੀਂ ਪਤਾ ਨਾ ਦੇਖੋ ਉਹ ਚੀਜ਼ ਫਰੈਸ਼ ਹੈ ਨਹੀਂ।
ਬਸ ਉਹੀ ਹੈ ਨਾਂ ਫਾਸਟ ਫੂਡ ਦੇ ਵੀ ਦੇਖੋ ਹੁਣ ਜਿਵੇਂ ਘਰ ਕੋਈ ਕਿ ਆਇਆ ਹੈ ਕੋਈ ਬੱਚਾ- ਬੁੱਚਾ ਆ ਗਿਆ ਹੈ। ਉਹਨੂੰ ਅਸੀਂ ਦੇ ਸਕਦੇ ਹੈ ਨ ਮਤਲਬ ਆਸਾਨ ਇੱਕ ਇੱਕ ਗਿਫਟ ਆਈਟਮ ਵੀ ਮੰਨ ਲੋ ਹਨਾਂ। ਦੇ ਸਕਦੇ ਹਾਂ, ਬ ਟਾਈਮ ਵੀ ਬਚਾਉਂਦਾ ਜਿਵੇਂ ਘਰ ਕੋਈ ਚੀਜ਼ ਨਹੀਂ ਹੈਗੀ ਉਹ ਖਵਾ ਦਿੱਤੀ ਹਨਾ, ਟਾਈਮ ਵੀ ਸਾਡਾ ਵੀ ਬ ਅਸੀਂ ਵੀ ਜਿਵੇਂ ਥੋੜਾ ਸਾਨੂੰ ਵੀ ਆਲਸ ਆਉਦਾ ਹੈ ਕੁੱਝ ਬਣਾਉਂਦੇ ਹੋਏ। ਹਨਾਂ। ਇੱਕ ਥੋੜੇ ਜਿ ਟਾਈਮ ਵਾਸਤੇ ਥੋੜ੍ਹਾ ਟੇਸਟ ਵੀ ਹੈ ਨਾਂ ਖੁਸ਼ੀ ਵੀ ਮਿਲਦੀ ਹੈ ਅਸੀਂ ਪੈਕੇਟ ਖਾ ਰਹੇ ਹਾਂ ਹਨਾਂ ਅਸੀਂ ਉਹਨੂੰ ਔਡਰ ਵੀ ਕਰ ਸਕਦੇ ਹਾਂ, ਅਸੀਂ ਈਜ਼ਲੀ ਔਡਰ ਕਰਦੇ ਹਾਂ ਉਹਨੂੰ। ਕੁਛ ਬਣਾਣਾ ਨੀ ਹੈਗਾ ਐਵੇਂ ਉਹਨੂੰ ਸਰਵ ਕਰ ਦੇਣਾ।
ਅੱਜ- ਕੱਲ ਤਾਂ ਇਨੇ-ਇਨੇ ਕੈਮੀਕਲ ਡਲਦੇ ਆ ਨਾਂ ਫਾਸਟ ਫੂਡ ਚ। ਹੁੰਦੀ ਹੈ ਨਾਂ। ਬੰਦੇ ਬਣਾਉਂਦੇ- ਬਣਾਉਂਦੇ ਵੀ ਉਹ ਬਣਾਉਂਦੇ ਆ ਕਦੋਂ ਤੱਕ ਬਣਾਉਂਦੇ ਪਤਾ। ਤੇ ਉਹਦੇ ਵਿੱਚ ਆਪ ਐ ਕਿਵੇਂ ਦਾ ਕੈਮੀਕਲ ਡਾਲਦੇ ਆ ਉਹ ਪਤਾ ਨੀਂ ਉਹਦੇ 'ਚ ਸੱਮੈਲ ਇੰਨੀ ਮਤਲਬ ਚੰਗੀ ਸੱਮੈਲ ਆਂਦੀ ਹੈ ਨਾਂ ਕੋਈ ਕਹਿ ਨੀ ਸਕਦਾ ਉਹਨੂੰ ਕਿ ਹਾਂ ਬ ਫਰੈਸ਼ ਹੈ ਐਕਸਪਾਇਰੀ ਹੈ।
ਹਾਂ ਉਹ ਤੇ ਹੈ ਹੀ ਉਹਨਾਂ ਨੇ ਆਪਣੇ ਉਹਨਾਂ ਨੇ ਕਲਰਸ ਬਹੁਤ ਪਾਏ ਹੁੰਦੇ ਨੇ ਉਹਦੇ ਵਿੱਚ ਹੋਰ ਵੀ ਪਤਾ ਨੀਂ ਆਹੋ ਫਰੈਸ਼ਨੈਸ ਲਈ ਉਹ ਕੀ- ਕੀ ਹੋਰ ਪਾਉਂਦੇ ਨੇ ਸਾਨੂੰ ਤੇ ਨੀਂ ਪਤਾ ਨਾਂ ਹੁਣ ਤੇ ਉਹਨਾਂ ਦਾ ਕੰਮ ਹੈਗਾ।
ਕੁਛ ਮਤਲਬ ਪਤਾ ਨੀਂ ਕੀ ਏ। ਅ ਮਤਲਬ ਆਪਣੇ ਪ੍ਰੋਡਕਟ ਨੂੰ ਨਾਂ ਅੱਛਾ ਦਿਖਾਉਣ ਲਈ ਪਤਾ ਨੀਂ ਕੀ ਕੀ ਡਾਲ
ਹਾਂ ਪਰ ਅੱਜ- ਕੱਲ੍ਹ ਤੇ ਹਾਂ ਅੱਜ- ਕੱਲ੍ਹ ਤੇ ਉਹ ਵੀ ਆਉਣ ਲੱਗ ਗਏ ਨੇ ਦੂਸਰੇ ਵਾਲ਼ੇ ਪੈਕਟਸ ਵੀ ਆਉਣ ਲੱਗ ਗਏ ਨੇ ਜਿਹਦੇ ਵਿੱਚ ਓਇਲ ਨਹੀਂ ਹੁੰਦਾ ਮਤਲਬ ਫਰੀ ਓਇਲ ਹੁੰਦੇ ਨੇ ਉਹ ਹੋਰ ਮਤਲਬ ਬਹੁਤ ਉਹਦੇ ਨਾਲ ਬਣਾਏ ਜਾਂਦੇ ਨੇ ਹੂੰਮ ਮੈਂ ਤੁਹਾਨੂੰ ਤੇ ਖਾਵਾਂਗੇ ਮੈਂ ਤੁਹਾਨੂੰ ਪਿਕਚਰ ਭੇਜਾਂਗੀ ਉਹਦੀ ਤੁਸੀਂ ਦੇਖਣਾ ਉਹਦੇ ਵਿੱਚ ਬਿਲਕੁਲ ਵੀ ਓਇਲ ਨਹੀਂ ਹੁੰਦਾ ਅੱਜ ਕੱਲ ਬੱਚੇ ਉਹੀ ਖਾਂਦੇ ਨੇ ਜ਼ਿਆਦਾ ਫੈਟ ਨਹੀਂ ਹੁੰਦਾ ਸ਼ੂਗਰ ਨਹੀਂ ਹੁੰਦੀ ਸੋਲਟਸ ਨਹੀਂ ਹੁੰਦੇ ਉਹਦੇ ਵਿੱਚ ਵਿੱਚ ਮਤਲਬ ਬਹੁਤ ਅੱਛੇ ਨਾਲ ਉਹ ਪ੍ਰੀਪੇਅਰ ਹੁੰਦਾ ਐ
ਪੁੱਛਿਆ ਤਾਂ ਹੈ ਪ੍ਰੋਡਕਟ ਦੇਖੋ ਹਾਂ ਮੈਂ ਤੁਹਾਨੂੰ ਕਿਉ ਝੂਠ ਬੋਲਾ ਹਾਂ ਕੁਛ ਤਾਂ ਹੈ ਦੇਖ ਅੱਛੇ ਹੈ ਪ੍ਰੋਡਕਟ ਅੰਦਾਜ਼ੇ ਨਾਲ ਦਿਖਾਵਾ ਮੈਂ
ਪਾਮ ਓਇਲ ਅੱਜਕਲ ਜਿਵੇਂ ਪਾਮ ਓਇਲ ਹਰ ਚੀਜ਼ ' ਪੈਣ ਲੱਗ ਗਿਆ ਕਿਉਂਕਿ ਉਹਦੇ ਨਾਲ ਚੀਜ਼ਾਂ ਨੀ ਖ਼ਰਾਬ ਹੁੰਦੀਆਂ ਜਲਦੀ ਹਨਾ ਪਾਮ ਓਇਲ ਯੂਜ ਕਰ ਹੁਣ ਉਹ ਵਾਲੇ ਪੈਕਟਸ ਜਿਨਾਂ ਦੀ ਮੈਂ ਗੱਲ ਕਰ ਰਹੀ ਹਾਂ ਉਹਦੇ ਵਿੱਚ ਪਾਮ ਓਇਲ ਬਿਲਕੁਲ ਵੀ ਨਹੀਂ ਹੁੰਦਾ
ਲੇਕਿਨ ਇਹ ਆ ਨਾ ਕਿ ਦੇਖੋ ਤੁਸੀਂ ਕੋਈ ਵੀ ਪ੍ਰੋਡਕਟ ਲੈ ਲਓ ਠੀਕ ਹੈ ਹਰ ਪ੍ਰੋਡਕਟ ਦੀ ਕੋਈ ਨਾ ਕੋਈ ਐਕਸਪਾਇਰੀ ਡੇਟ ਤਾਂ ਹੁੰਦੀ ਹੈ ਚਾਹੇ ਉਹ ਜਿੰਨਾ ਮਰਜ਼ੀ ਫਰੈਸ਼ ਉਹ ਜਿੰਨਾ ਮਰਜੀ ਹੋ ਹਾਂ ਹੁਣ ਜੇ ਜਿਹੜੇ ਕਹਿੰਦੇ ਆ ਨਾ ਨਹੀਂ ਇਹ ਤਾਂ ਆਯੁਰਦਿਕ ਆਯੁਰਵੈਦਿਕ ਦੀ ਕੋਈ ਦਿੱਕਤ ਨਹੀਂ ਹੁੰਦੀ ਹੈ ਦੋ ਦੋ ਸਾਲ ਚਲੋ ਪਰ ਇੰਝ ਨੀ ਹੁੰਦਾ ਐਕਸਪਾਇਰੀ ਸਮਾਨ ਦੀ ਵੀ ਐਕਸਪਾਇਰੀ ਹੁੰਦੀ ਐ
ਹਾਂਜੀ ਹਾਂਜੀ ਹਾਂਜੀ
ਉਹ ਅੱਛੀ ਉਹਦੇ ਵਿੱਚ ਰੱਖਦੇ ਹੋ ਨਾ
ਹੂੰਮ ਹੂੰਮ ਹੂੰਮ ਹਾਂ ਹਾਂ ਮੈਂ ਤੇ ਮੈਂ ਵੀ ਇਹੀ ਸੁਜੈਸਟ ਕਰਦੀ ਹਾਂ ਮੈਂ ਤੇ ਇਹੀ ਸੁਜੈਸਟ ਕਰਨੀ ਆ ਆਪਣਾ ਘਰ ਬਣਾਓ ਸਾਫ਼ ਸੁਥਰੀ ਚੀਜ਼ ਬਣਾਓ ਜਿੰਨਾ ਮਰਜ਼ੀ ਜੋ ਮਰਜ਼ੀ ਪਾਓ ਔਰ ਖੁੱਲੀ ਚੀਜ਼ ਬਣਾਓ ਔਰ ਘਰ ਬਹਿ ਕੇ ਸਾਰੇ ਖਾਓ ਫੈਮਲੀ ਨਾਲ ਬੈਠ ਕੇ ਮੈਂ ਤੇ ਇਹ ਪ੍ਰੈਫਰ ਕਰਦੀ ਹਾਂ ਆਪਣੀ ਘਰ ਚੀਜ਼ ਬਣ ਰਹੀ ਹੈ ਸਾਨੂੰ ਪਤਾ ਅਸੀਂ ਕਿਵੇਂ ਬਣਾ ਰਹੇ ਆ ਅਸੀਂ ਕੀ ਕੀ ਪਾਇਆ ਕੋਈ ਮਤਲਬ ਬਹੁਤ ਅੱਛੇ ਹਾਈਜੀਨ ਪੂਰੀ ਪ੍ਰੋਪਰ ਫੋਲੋ ਅਪ ਕਰ ਰਹੇ ਆ ਅਸੀਂ ਹਨਾ ਘਰ ਦੀ ਰਸੋਈ ਤੇ ਬੈਸਟ ਹੁੰਦੀ ਐ
ਜਦੋਂ ਅਸੀਂ ਹਾਈਜੀਨ ਰਹਗੇ ਦੇਖੋ ਅਸੀਂ ਅੱਛਾ ਖਾਏਗੇ ਅਸੀਂ ਸਾਨੂੰ ਪਤਾ ਸਾਡੇ ਬੋਡੀ ਲਈ ਕੀ ਚੰਗਾ ਹੈ ਕੀ ਨਹੀਂ ਜਿਹਦੀ ਅਸੀਂ ਬੱਚਿਆਂ ਨੂੰ ਦੇਖ ਸਕਦੇ ਨੇ ਜਿਹੜਾ ਅਸੀਂ ਨਹੀਂ ਉਹ ਕਰਾਂਗੇ ਜਦ ਅਸੀਂ ਅਰਗਮ ਸੜਗਮ ਖਾਂਦੇ ਰਹਿੰਗੇ ਖਾਂਦੇ ਰਹਿੰਗੇ ਤੇ ਉਹ ਸਿਰ ਮੰਗ ਲਗੇ ਹਾਂ ਅਸੀਂ ਵੀ ਖਾਵਾਂਗੇ
ਹੂੰਮ ਬਸ ਆ ਉਹਰ ਬੱਚਿਆਂ ਨੂੰ ਹਾਂ ਬੱਚੇ ਅੱਜ ਕੱਲ ਬਾਹਰ ਦਾ ਹੀ ਪਸੰਦ ਕਰਦੇ ਨੇ ਨਾ ਉਹਨਾਂ ਨੂੰ ਹੁੰਦਾ ਕਿ ਬਸ ਬਾਹਰ ਦਾ ਹੀ ਖਾਈਏ ਬਾਹਰ ਦਾ ਹੀ ਚੀਜ਼ਾਂ ਜ਼ਿਆਦਾ ਪਸੰਦ ਕਰਦੇ ਨੇ ਅੱਜ ਕੱਲ੍ਹ ਬੱਚੇ ਰੋਜ਼ ਦੇ ਪੈਕਟਸ ਆਣੇ ਨੇ ਫਿਰ ਰੋਜ਼ ਦਾ ਉਹਨਾ ਨੇ ਜੰਕ ਫੂਡ ਵੀ ਖਾਣਾ ਹੈ
ਹਾਂ ਉਈ ਤਾਂ ਗੱਲ ਏ
ਪਤਾ ਨੀ ਕੇਹੜੀ ਕੇਹੜੀ ਰੇਹੜੀਆਂ ਤੋਂ ਜੰਕ ਫੂਡ ਖਾਨ ਚਲੇ ਜਾਂਦੇ ਨੇ
ਕੁੜੀ ਲਈ ਕੀ ਚੰਗੈ ਕੀ ਵੇਸਟ ਐ, ਠੀਕ ਏ ਬੱਚਿਆਂ ਨੂੰ ਥੋੜ੍ਹੀ ਪਤਾ ਕੀ ਚੰਗੈ ਕੀ ਵੇਸਟ ਐ
ਓਹ ਤੇ ਦੇਖੋ, ਦੇਖੋ ਪਤਾ ਤੇ ਸਭ ਨੂੰ ਹੁੰਦਾ ਐ। ਬਟ ਕੁਛ ਲੋਕ ਨਾ ਇਗਨੋਰ ਕਰਦੇ ਨੇ ਕਿ ਚੱਲ ਯਾਰ ਕੀ ਹੋ ਜਾਏਗਾ ਇਕ ਵਾਰ ਖਾਨ ਨਾਲ, ਅੱਜ ਹੋਰ ਖਾ ਲੈਂਦੇ ਹਾਂ, ਐਵੇਂ ਹੁੰਦਾ ਨਾ।
ਤੇ ਓਹ ਇੱਕ ਵਾਰ ਮੂੰਹ ਲੱਗਿਆ ਨਾ ਬਸ ਤੁਸੀਂ ਫਿਰ
ਬਟ ਜੋ ਲੋਕ ਅਪ ਆਪਣੀ ਡਾਇਟ ਫੋਲੋ ਕਰ ਰਏ ਨੇ ਜੋ ਲੋਕ ਆਪਣੇ ਹੈਲਥ ਕੋਂਸ਼ੀਅਸ ਹੈਗੇ ਨੇ, ਓਹ ਨਈ ਖਾਂਦੇ ਓਹਨਾਂ ਨੂੰ ਤੁਸੀਂ ਜਿੰਨਾ ਮਰਜੀ ਕਹਿ ਲਓ ਓਹ ਨਈ ਖਾਏਗੇ
ਹਾਂ, ਉਹ ਤਾਂ ਹੈ ਹੀ ਫੇਰ। ਹੁਣ ਦੇਖੋ, ਅਸੀਂ ਹੈ ਮੈਂ ਜਿੰਮ ਜਾਂਦਾ, ਠੀਕ ਹੈ। ਤੇ ਮੰਮੀ ਕਹਿੰਦੀ ਆ ਚਲੋ, ਅਹ ਅਹ ਬਾਜ਼ਾਰ ਤੋਂ ਅੱਜ ਚੌਮਿਨ ਲਿਆ, ਅੱਜ ਮੋਮੋਜ ਲਿਆ, ਬਰਗਰ ਮੈਂ ਕਿਹਾ ਤਾਹਨੇ ਜੋ ਖਾਣਾ ਤੁਸੀਂ ਦੱਸੋ, ਪਰ ਮੈਂ ਅੱਛੀ ਦੁਕਾਨ ਤੋ ਲਾਨਾ, ਜੋ ਮੇਰਾ ਖਾਸ ਬੰਦੈ ਸਾਡੀ ਫੈਮਿਲੀ ਵਾਲਾ। ਮੈਂ ਤਾਂ ਉਸ ਤੋਂ ਉਸ ਤੋਂ ਯਾ ਏਹ ਚੰਗ ਐਪ ਤੋਂ ਨਾ ਔਰ ਓਹ ਚੀਜ਼ ਲਾਵਾਂਗਾ, ਜੇਹੜਾ ਸਾਰੇ ਖਾ ਵੀ ਲੈਣ ਜਿਵੇਂ ਜਲੇਬੀ ਲਿਆਇਆ ਸੀ, ਠੀਕ ਐ ਓਹ ਫਰੈਸ਼ ਬੰਦਾ ਫੈਮਲੀ ਵਾਲਾ ਬੰਦਾ। ਫੈਮਿਲੀ ਦੇ ਉੱਪਰ ਅਸੀ ਟਰੱਸਟ ਕਰ ਸਕਦੇ ਆਂ, ਬਾਹਰ ਵਾਲੇ ਤੇ ਨਈਂ ਅਸੀਂ ਟਰੱਸਟ ਕਰ ਸਕਦੇ।
ਬਾਹਰ ਵਾਲਾ ਤਾਂ ਸਾਨੂੰ ਕਹਿ ਦਊਗਾ ਦੋ ਦਿਨ ਦੀ ਚੀਜ਼ ਵੀ ਅੱਜ ਈ-ਅੱਜ ਈ ਆਈ ਐ।
ਹੁੰ, ਯਾਹ ਬੱਸ ਨਾ ਮੈਂ ਆਪ ਪ੍ਰੈਫਰ ਕਰਦੀ ਆਂ ਘਰ ਦੀ ਚੀਜਾਂ ਹੋਏ ਔਰ ਕੁਛ ਹੋਂਦੇ ਨੇ ਟਰੱਸਟਿਡ ਲੋਕ ਵੀ ਹੁੰਦੇ ਨੇ, ਜਿੰਨਾਂ ਦੇ ਹੱਥ ਦਾ ਅਸੀਂ ਖਾਂ ਲੈਂਨੇ ਆਂ, ਪਤਾ ਓਹ ਕਿਵੇਂ ਬਨਾ ਰਹੇ ਨੇ। ਕੀ-ਕੀ ਯੂਜ਼ ਕਰ ਰਹੇ ਨੇ ਓਹ ਸਾਨੂੰ ਪਤਾ ਐ ਫੇਰ ਓਹਨਾਂ ਦਾ ਤਾਂ ਹੱਥ ਦਾ ਖਾਇਆ ਜਾਂਦੈ। ਬਟ, ਕਈ ਚੀਜ਼ ਕਈ ਰੇਹੜੀਆਂ ਤੁਸੀਂ ਦੇਖੋ ਦੇਖੋਗੇ ਉਹਨਾਂ ਦੀ ਰੇਹੜੀਆਂ ਹੀ ਇੰਨੀ ਗੰਦੀ ਹੋ ਰੱਖੀਆਂ ਹੁੰਦੀਆਂ ਤੇ ਸੋਚੋ ਓਥੇ ਓਹ ਬਣਾ ਰਹੇ ਨੇ ਓਹੀ ਚੀਜ਼ ਅਸੀਂ ਖਾ ਰਏ ਆਂ।
ਤੇ ਪਤਾ ਫਿਰ ਮਨ ਵੀ ਨੀ ਕਰਦਾ ਉਹਨਾਂ ਦੇ ਹੱਥ ਦਾ ਖਾਨ ਲਈ।
ਨਈ, ਮੈਂ ਬਿਲਕੁਲ ਨੀ ਖਾਂਦੀ ਮੈਂ ਤੇ ਖਾਂਦੀ ਹੀ ਨਹੀਂ ਬਾਹਰ ਦਾ। ਮੈਂ ਤੇ ਬੱਚਿਆਂ ਨੂੰ ਵੀ ਇਸ ਆਪ ਹੀ ਬਣਾ ਕੇ ਦੇਨੀ ਆਂ ਕਿ ਘਰ ਦਾ ਹੀ ਖਾਓ। ਮੈਂ ਨੀ ਪ੍ਰੈਫਰ ਕਰਦੀ ਬਾਹਰ ਦਾ।
ਨਹੀਂ ਅੱਛੀ ਗੱਲ ਹੈ ਬਾਹਰ ਦਾ ਦੇਖੋ ਬਾਹਰ ਦਾ ਤਾਂ ਨੁਕਸਾਨ ਹੀ ਦਿੰਦਾ। ਚਾਹੇ ਤੁਸੀਂ ਹੋ, ਮੈਂ ਹਾਂ ਚਾਹੇ ਕੋਈ ਵੀ ਹੋ ਚਾਹੇ। ਬਾਹਰ ਦੀ ਚੀਜ਼ਾਂ ਅਵੋਇਡ ਕਰੋ। ਤੁਸੀਂ ਘਰ 'ਚ ਬਨਾ ਲਓ, ਸੀਖ ਲੋ ਯੂਟਿਊਬ ਹੈ ਅੱਜ ਦੇ ਟੈਮ ਚ ਤਾਂ
ਜੋ ਜੰਕ ਫੂਡ ਬਨਾਨੈ, ਆਪਨਾ ਘਰ ਬਨਾਓ।
ਹਾਂ, ਯੂਟਿਊਬ ਆ ਗਿਆ ਹੁਨ ਤਾਂ ਪਹਿਲੇ ਟੈਮ 'ਚ ਤੇ ਯੂਟਿਊਬ ਵੀ ਨਹੀਂ ਸੀ। ਹੁਨ
ਹਾਂਜੀ
ਚਲੋ ਠੀਕ ਹੈ ਜੀ ਫਿਰ
ਓਕੇ ਉਕੇ, ਸਤਿ ਸ਼੍ਰੀ ਅਕਾਲ।